ਹੈਲੋ।
ਹੈਲੋ।
ਹਾਂਜੀ।
ਹੂੰ ਠੀਕ ਔ?
ਵਧੀਆ ਜੀ ਵਧੀਆ।
ਹੋਰ ਕੀ ਕਰਦੇ ਪਏ ਔ, ਬਸ ਵਧੀਆ, ਕੀ ਕਰ ਰੇ ਔ?
ਬਸ ਲੈਟ ਗਏ ਦੀ ਇੱਥੇ ਮੌਸਮ ਬਣਿਆ ਵਧੀਆ, ਪੂਰੀ ਰਾਤ ਲੈਟ ਬੰਦ
ਅੱਛਾ, ਕਿੰਨੇ ਵਜੇ ਉੱਠ ਔ?
ਪੂਰੀ ਰਾਤ ਲਾਈਟ ਬੰਦ ਰਹੀ ਐ ਪੂਰੀ
ਹਾਏ-ਹਾਏ, ਗਰਮੀ ਹੋ ਗਈ ਹੋਣੀ ਬੜੀ।
ਬੜੀ ਗਰਮੀ ਸੀ ਰਾਤੀ ਏਸੀ ਚਲਦਾ ਨੀਗਾ ਸੀ, ਬੜੀ ਗਰਮੀ ਆਈ ਉਹ ਸਵੇਰੇ ਲਾਈਟ ਆਈ ਆ, ਸਵੇਰੇ ਲਾਈਟ ਆਈ ਆ, ਆਈ ਹਿੰਮਤ ਆਪਣਾ ਕੀ ਕਹਿੰਦੇ ਨੇ, ਪੰਜ ਸਾਢੇ ਪੰਜ ਵੱਜੇ ਲਾਈਟ ਆਈਏ।
ਹੂੰ,
ਸਾਡੇ ਪੰਜ ਵਜੇ ਲਾਈਟ ਆਣ ਤੋਂ ਬਾਅਦ, ਚੱਲੀ ਇੱਕ-ਅੱਧਾ ਘੰਟਾ। ਕੰਮ ਬੀਜ ਫਿਰ
ਅੱਛਾ।
ਰਾਤੀ ਇਥੇ ਮਾਰੀ ਜਾਂਦਾ, ਮੈਨੂੰ ਇਹ ਨਹੀਂ ਪਤਾ ਲੱਗਾ ਲੈਟ ਹੀ ਬੰਦ ਹੈਗੀ।
ਹਾਂ। ਫੇਰ ਚਾਹ-ਚੁ ਪੀ ਲੀਤੀ ਹੈ।
ਹਾਂ, ਮੈਂ ਪੀ ਲਈ ਹੈ।
ਕਿਵੇਂ ਬਣਾਈ ਸੀ।
ਬਸ ਜਿਵੇਂ ਬਣਾਂਦੇ ਆ।
ਦੱਸੋ ਤਾਂ ਸਹੀ ਨਾ।
ਇੱਕ ਕੱਪ, ਅੱਧਾ ਕੱਪ ਦੁੱਧ, ਅੱਧਾ ਕੱਪ ਪਾਣੀ। ਅੱਧਾ ਚੱਮਚ ਓਹ ਪੱਤੀ, ਬਾਕੀ ਉਹ ਲੱਭੀ ਨੀ ਮੈਨੂੰ ਉਹ ਅਦਰਕ ਕਿੱਥੇ ਰਖੀ ਆ।
ਰ ਮਿਲਦੀ ਨੀ ਮੈ
ਅਦਰਕ ਫਰਿਜ ਇਚ ਹੈਗੀ ਏ
ਲੱਭੀ ਨੀ ਮੈਨ ਲੱਭਦਾ ਰੇਆ ਲੱਭੀ ਨ ਬਨ ਗਿਆ
ਬਹ ਮਿੱਠਾ ਪਾਂਦਾ ਨੀ ਹੈਗਾ ਮੈਂ
ਹਾਂ ਮਿੱਠਾ ਤੇ ਪਾਣਾ ਨੀ ਬਸ ਫੇਰ ਤੇ ਬਣ ਗਈ।
ਹੋ ਉਹ ਵੀ ਲੈਟ ਗਈ ਦੀ ਮੈ ਵੀ ਚਾਹ ਈ ਪੀਣੀ
ਹਾਂ।
ਫ ਲੈਟ ਆਈਏ ਮਸੇ ਕੰਮ ਲੱਗਣ ਲੱਗੇ ਣ।
ਹਾਂ।
ਟੈਮ ਵੀ ਨੀ ਹੋਇਆ ਹੋਣਾ ਨਾਲੇ ਪਟਾਕੇ ਵਜ ਗੇ ਗੁੰਮਬੇ ਗੁੰਮੇ ਤਾਰ ਤੂਰ ਟੁਟ ਗੀ ਕੇ
ਅੱਛਾ ਫ ਲਾਈਟ ਗਈ ਨੀ ਆਂਦੀ।
ਕਦੋਂ ਆਂਦੀ ਆਂਦੀ ਨ ਆਂਦੀ ਬੈਠੇ ਆ
ਹਮ ਹੋਰ?
ਬਹੁ ਵਧੀਆ।
ਹੋਰ ਕਿਸੇ ਦਾ ਆਇਆ ਫੋਨ?
ਉਹ ਮੰਮੀ ਦਾ ਤੇ ਕੋਈ ਫੋਨ ਨਹੀਂ ਆਇਆ।
ਹਮ
ਹਾਂ ਮੰਮੀ ਦਾ ਦਿਲ ਲੱਗ ਗਿਆ ਹੈਦਰਾਬਾਦ ਬਈ।
ਹੁ।
ਹੂੰ, ਤੋ ਗਿਐ। ਫੇਰ ਵੜੀ ਗਿਐ।
ਉਹੂੰ।
ਤਰਾਪੇ ਕੀ ਭੈਣ।
ਕੀ ਕੈ ਰੇ ਔ?
ਹੋੱਤੀ ਯਹੀ ਸੇ ਖੋਲਣੀ।
ਅਸੀਂ ਪੋੰਚੇ ਸੀ ਦਸ ਵਜੇ। ਤਾਡੀ ਵਾਜ਼ ਕਟਦੀ ਪੀਏ।
ਉੱਪਰ ਖੜਾ ਣਾ ਹਵਾ ਚ ਖੜਾ ਣਾ ਨਜ਼ਾਰੇ ਲੈ ਰੇ ਆ ਹਵਾ ਦੇ ਮੌਸਮ ਦੇ ਨਜ਼ਾਰੇ ਲੈ ਰੇਆ।
ਹੁਣ ਤੇ ਠੰਡੀ ਹਵਾ ਹੋਣੀ ਏ।
ਓੰਝ ਤੇ ਠੰਡੀ ਹਵਾਏ ਸਾਰਾ ਦਰਵਾਜੇ ਦੁਰਜੇ ਖੋਲਤੇ ਮੈ ਕੇਆ ਹਵਾ
ਹਾਂ ਠੀਕ ਏ ਬਸ ਜਾਲੀ ਵਾਲੇ ਬੰਦ ਕਰਦੋ ਤੋ ਫਿਰ ਛਿਪਕਲੀ ਨਾ ਵੱਡ ਜਾਏ।
ਜਾਲੀ ਵਾਲੇ ਤੇ ਬੰਦ ਕਰਕੇ ਗਿਆ।
ਹੂੰ ਫਿਰ ਉਹ ਕੱਪੜੇ ਸੁੱਕਣੇ ਪਾਏ ਸੀ।
ਉਹ ਤੇ ਲਾਹ ਲਿਆਂਦੇ ਆਵਾਜ਼ ਤੇਰੀ ਆਵਾਜ਼ ਤੇਰੀ
ਠੀਕ ਬਸ ਇਹ ਤੂੰ ਲਗਾ ਕੇ ਰੱਖ ਦੇਨਾ।
ਉਹ ਸੁਕ ਗਏ ਹੋਣੇ ਨੇ
ਉਹ ਤਾਂ ਸੋਕ ਗੇ ਹੋਣੇ ਨੇ ਹਾਂ।
ਮੈਂ ਕਿਹਾ ਵੀ ਸੀ ਮੈਂ ਕਿਹਾ ਉੱਧਰੋਂ ਲੈ ਕੇ ਆਇਓ ਇਹ ਜਾਣਗੇ ਤੇ ਇੱਥੇ ਆਏਗੀ ਬਰਾਤ।
ਹਾਂ, ਹਾਂ ਹੁਣ ਏਧਰ ਗਰਮੀ ਹੋਈ ਦੀ ਏ।
ਏਥੋਂ ਨਾਲੇ ਬਰਸਾਤ ਆ ਗਈ ਅਗਲੇ ਦਿਨ ਹੀ ਬਰਸਾਤ ਆ ਗਈ।
ਹਾਂਜੀ। ਹੋਰ।
ਮਿਲੇ ਨੇ ਮੇਰੇ ਮੰਮੀ।
ਹਾਂ।
ਕੁਝ ਕਹਿੰਦੀ।
ਨਹੀਂ ਬਸ ਉਹ ਕੁਛ ਹੋ ਗਿਆ ਹੋਣਾ ਨਾ ਰਾਤੀ ਜਿਵੇ। ਜਿਵੇਂ ਮੰਮੀ ਦੱਸਦੀ ਪਈ ਜਨਾਨੀਆਂ ਦਾ ਸੱਜੇ ਪਾਸੇ ਆਉਂਦਾ ਵੇ ਕਹਿੰਦਾ ਵੇ ਅਟੈਕ। ਜਿਆ।
ਹੂੰ ਹੂੰ ਹੂੰ
ਆਦਮੀਆਂ ਦਾ ਕਵੇ ਤੇ ਮੰਮੀ ਦੱਸ ਰਹੀ ਸੀ ਵੀ ਮੇਰੀ ਸੱਜੀ ਲੱਤ ਪੀੜ ਹੋ ਰਹੀ ਸੀ ਤੇ ਪੂਰਾ ਪੀੜ ਕਿਉਂਕਿ ਮੰਮੀ ਇਹ ਸ਼ੁਰੂਆਤ ਹੈਗੀ ਅਟੈਕ ਦੀ ਆ ਤੈਨੂੰ ਪਤਾ ਲੱਗਦਾ ਵੇ ਤੇ ਬਈ ਤੁਸੀਂ ਇਲਾਜ ਕਰਾ ਲੋ।
ਕਰਾਣਾ ਚਾਹੀਦਾ ਯਾਰ ਹੁਣ ਇੰਨਾ ਪਤਾ ਹੈਗਾ ਵੇ।
ਹਾਂ ਹਾਂ ਗੋਲੀ ਵੀ ਖਾਈਏ ਫਿਰ ਮੰਮੀ ਨੇ ਹੂੰ,,,
ਤੇਰਾ ਇੱਕ ਪਜਾਮਾ ਉਥੇ ਕੀ ਨਾਮ ਰੁੱਤ
ਅੱਛਾ।
ਅੱਛਾ ਹੁਣੇ ਤੂੰ
ਅੱਛਾ ਵਾਈਟ ਵਾਲਾ। ਆਹ ਮੈਂ ਨਾ ਲੱਭ ਲੱਭ ਕੇ ਪਾਗਲ ਹੋ ਗਈ ਸੀ। ਮੈਂ ਪੈਕਿੰਗ ਕਰਾਂ ਤੇ ਮੈਨੂੰ ਲੱਭ ਨੀ ਰਿਹਾ ਸੀ।
ਸਭ ਗੰਦਾ ਹੈ ਸਾਰਾ ਗੰਦਾ ਹੈ ਪਾਣੀ ਚ ਕੱਢ ਕੇ ਸੁਕਨੇ ਪਾ ਦੇ।
ਹਾਂ, ਇਹਨੂੰ ਨਾ ਮਸ਼ੀਨ ਚ ਪਾ ਦੋ ਕੋਈ ਨੀ।
ਲੈਟ
ਹੂੰ,,,
ਟੀਨਾ ਸਾਰੀ ਗੰਦੀ ਹੈ ਗੰਦ ਤੇ ਲੱਗਣਾ।
ਹਾਂ
ਹੁਣ ਤੇ ਸਾਫ਼ ਸੁਥਰਾ ਏ ਘਾਰ ਹੁਣ ਤੇ ਨਾ ਗੰਦਾ ਹੁਣ ਆਵਾਜ ਨੀ ਆਰੀ ਏ ਸਮਨਾ। ਦੁਬਾਰਾ ਬੋਲੋ ਮੈਨੂੰ ਸਮਝ ਈ ਨੀ ਆ ਰੀ ਕੱਟਦੀ ਪਈ ਆਵਾਜ ਨਾ ਥੋਡੀ ਸੈਡ ਤੇ ਆ ਜੋ। ਹੋਰ ਥੱਲੇ ਆ ਜਾਓ ਹਵਾ ਹਵਾਈ ਜਾਓਗੇ ਨਾ ਮੈਨੂੰ ਆਵਾਜ ਨੀ ਆ ਰੀ ਐਵੇਂ ਗੱਲ ਨੀ ਹੋ ਪਾਏਗੀ। ਆਰੀ ਆ ਆਵਾਜ਼
ਹੋਰ
ਬਸ ਵਧੀਆ, ਹਾਂ ਬ ਚਾਰ ਵਜੇ ਦੇ ਸੁੱਤੇ ਆਂ
ਅੱਛਾ ਜੀ ਏੱਡੀ ਗੱਲਾਂ ਮਾਰਦੇ ਨੇ?
ਹੋਰ? ਤੁਆਨੂੰ ਪਤਾ ਪੇੱਕੇ ਜਾਵਾਂਗੇ ਤੇ ਗੱਲਾਂ ਤੇ ਮਾਰਨੀਆਂ ਈ ਸੀ।
ਹੂੰ, ਡੇਲੀ ਫੇਰ ਤੁਹੀਂ ਚਾਰ ਵਜਾਣੇ ੳ ਮੇਨੂੰ ਤਾਂ ਐਵੇਂ ਲੱਗਦਾ।
ਹੋਰ?
ਹੂ
ਬੱਚੇ ਵੀ ਨੀ ਸੋ ਰੇ ਸੀ ਸਾਰੇ, ਬੱਚੇ ਜਾਗ ਰੇ ਸੀ।
ਅੱਛਾ
ਹੂ, ਬਸ ਮੰਮੀ ਔਰ ਸੋਗੇ ਸੀ ਜਿਵੇਂ ਡੈਡੀ ਉੱਠੇ ਸੀ ਤੇ ਡੈਡੀ ਨੇ ਥੋੜਾ ਗੁਰਮੇਲ ਨੂੰ ਬੋਲੇਆ, ਬਈ ਸੋਵੋ ਹੁਣ ਹਜੇ ਸੋਨਾ ਨੀ? ਥਾਂ ਜਾ ਕੇ ਸਾਰੇ ਸੁਤੇ
ਅੱਛਾ
ਹੂੰ
ਹੋਰ
ਹੋਰ? ਲੈ ਫੇਰ ਆਜ ਤੇ ਲਾਈਟ ਨੀਂ ਆਂਦੀ।
ਕਿੰਨਾ ਮੁਸ਼ਕਿਲ ਲੱਗਦੀ ਗਰਮੀ ਆ, ਮਤਲਬ ਮਿਨੂੰ ਦਿਕਨਾ ਈ ਨੀ ਮਟਰ ਪਾਣੀ ਵਿਚ ਈ ਕਰਦਾ ਨੀ
ਜਵਾਗਏ ਹਾ
ਪਾਣੀ ਚੇਂਜ ਕਰਨਾ
ਤੇ ਨਾ ਐਂਝ ਕਰਨਾ ਹੁਣ ਤੁਸੀਂ, ਏਸੀ ਦੇ ਨੀਚੇ ਇਕ ਛੋਟੀ ਬਾਲਟੀ ਬਾਲਟੀ ਲਗਾ ਦੇਣਾ ਹੋਰ
ਓਵੇਂ ਈ ਹੋਕੇ ਰਾਖਨਾ ਵੀ ਪਾਣੀ ਬ੍ਹਰਕੇ ਨਾ
ਉਵੇਂ ਪਾਣੀ ਬਰਕੇ ਫੇਰ ਪਾ ਦੇਨਾ ਜਿਸ ਟਾਈਮ ਬੀ ਵੇਲੇ ਜਿਵੇਂ ਲਾਈਟ ਨੀ ਐ।
ਹੂ ਹੂ ਹੂ
ਬਿਲ ਬੁਲ ਕੱਟ ਲੋੋ ਅਗਰ ਕੁਛ ਕਰਨਾ ਜਦੋ ਕੋਈ, ਗੇਟ ਪਾਸ ਵਗੈਰਾ
ਕੋਈ ਇਕੱਠੇ ਪੇ ਪੈਣਾ ਉਹਦੀ ਕੋਈ ਦਿੱਕਤ ਨ
ਹੂ
ਸ਼
ਆਲਤੁ ਪਰਚੀਆਂ ਪੁਰਚੀਆਂ ਫੈਕ ਦੋ, ਐਵੇਂ ਰੱਖੀਆਂ ਹੋਈਆਂ ਨੇ ਮੈਂ ਵੀ।
ੳ ਨੀ ੳ ਗੇਨੀਆਂ ਪੈਣੀਆਂ, ਆਕੇ ਗਿਰਣਗੀਆਂ ਹੁਣ-ਹੁਣ ਮੇਰੇ ਕੋਲ ਕੀ ਸਾਫ ਗਿਦਾ ਕਿ
ਹੂ, ਐ ਘਾਰ ਪੂਰਾ ਖਾਲੀ-ਖਾਲੀ ਲੱਗ ਰੇਆ ਹੁਨਾ ਨਾ?
ਆਹੋ ਪੂਰੇ ਘਾਰ ਤੀਕਨ ਛੱਡਕੇ ਆਂਦੇ ਈ ਚਾ ਆਹੋ-ਆਹੋ ਪੂਰੇ ਘਾਰ ਤੀਕਨ ਛੱਡਕੇ ਆਂਦੇ ਬੀ ਪਿੱਛਾ ਨਾ ਕਰਲੇ ਕੋਈ। ਹੈਗਾ ਵੇਖ ਲਏ ਹੈਗਾ ਵਾ ੳੱਦੇ ਮਨ 'ਚ
ਹਾਂ
ਮੰਨ ਚ ਚੋਰ ਹੈਗਾ ਤਾਂ ਹੀ ਨਾ
ਹਾਂ
ਹਮ ਮ
ਚੱਲ ਕੋਈ ਨੀ ਵੇਖੀ ਜਾਏਗੀ ਉੱਥੇ
ਹੂ
ਤੇ ਉਹਨੇ ਗੱਲ ਨੀ ਕੀਤੀ ਦੂਜੇ ਵਾਲੇ ਨੇ ਕਾਲਸ਼ੀ ਨੇ
ਨਾ ਉਹ ਗੱਲ ਹੋਈ ਨੀ
ਅੱਛਾ
ਹੂ ਔਦਾ ਪਤਾ ਕੀ ਚੱਕਰ ਉਹ ਕਹਿੰਦਾ ਨਹੀਂ-ਨਹੀਂ ਉਹ ਕਹਿੰਦਾ ਨਾਲ ਜਾਂਦਾ ਬਈ, ਰਹਿੰਦਾ ਤੇ ਉਹਦੇ ਮਹੱਲੇ ਹੀਈ ਜਾਂਦਾ ਨਵਾਂ ਲੈ ਗਿਆ ਤੇ ਹੁਣ ਕਿਵੇਂ ਗੱਲ ਕਰੇਗਾ, ਮੈਂ ਵੀ ਗਿਆ ਛੱਡ ਪਰ ਯਾਰ ਕੀ ਲੜਾਈ ਹੋ ਜਾ ਧਰਮਸ਼ਾਲਾ ਹੀ
ਹਾਂ ਠੀਕ ਆ
ਕਯੋਂ ਐਵੇਂ ਨਿੱਕੀ ਜਿਹੀ ਗੱਲ ਪਿੱਛੇ ਲੜਾਈ ਹੈ ਫਾਇਦਾ ਕੀ
ਸਹੀ ਗੱਲ ਹੈ
ਹੂ
ਹੋ ਜਾਏਗਾ ਆਪੇ ਥੋੜੇ ਟਾਈਮ ਤੱਕ ਸਹੀ, ਸਾਨੂੰ ਆਪਣਾ ਨਾਲ ਮਤਲ ਮਤਲਬ ਸਾਨੂੰ ਉਨਾ ਨਾਲ ਕਿ ਮਤਲਬ
ਆਹ ਆਪਾਂ ਦੁਨੀਆਂ ਕੋਲ ਕੀ, ਉਹਨੇ ਵੀ ਕਮਾਣਾ
ਨਹੀਂ-ਨਹੀਂ ਠੀਕ ਐ ਹੋਰ ਸੁਣਾਓੁ
ਵਾਹ ਵਾਹ
ਹੋਰ, ਹੁਣ ਤੇ ਘਰ ਸਾਫ ਸੁਥਰਾ ਹੈ ਨਾ ਹੈਂ
ਐ ਤੇ ਹੁਣ ਆਏਗੀ ਸਫ਼ਾਈ ਵਾਲੀ, ਸਫ਼ਾਈ ਵਾਲੀ ਆਈ ਹੋਈ ਹੈ ਕਰੇਗੀ ਹੂਣ ਆ ਗਈ
ਨਹੀਂ ਉਜ ਤਾਂ ਇੰਨੇ ਖਲੇਰੇ ਤੇ ਨਹੀਂ ਮਚਾਏ ਹੋਏ ਸੀ ਅਸੀਂ ਤੇ ਸਾਫ਼
ਨਹੀਂ ਉਹ ਤੇ ਸਾਫ ਹੈਗਾ, ਉਜ ਤੇ ਸਾਫ਼ ਹੈ ਮਿੱਟੀ-ਮਿੱਟੀ ਹੋਈਦੀ ਯਾਰ ਤੈਨੂੰ ਪਤਾ ਮੁੰਡੇ ਤੇਰੇ ਦੇ ਕੀ ਯਾਰ ਮਿੱਟੀ-ਮਿੱਟੀ ਤੇ ਕਰ ਦਿੰਦਾ ਹੂ
ਹੋਰ
ਤੂੰ ਸੁਣਾ, ਕਿਨ ਕਿੰਨੇ ਵਜੇ ਪਹੁੰਚੇ ਸੀ
ਅਸੀਂ ਦਸ ਵਜੇ ਪਹੁੰਚ ਗਏ ਅਸੀਂ
ਅੱਛਾ ਦਸ ਵਜੇ ਤੇ ਲੇਟ ਕਿਵੇਂ ਹੋ ਗਏ ਸੀ, ਕਿ ਰੱਸਤਾ ਭੁਲ ਗਿਆ ਸੀਗਾ ਉਹ
ਰਸਤਾ ਕੀ ਭੁਲ ਗਿਆ ਰਸਤਾ ਨੀ ਭੁਲਿਆ ਸੀ, ਉਹ ਕਹਿ ਰਹੇ ਸੀ ਮੈਂ ਵੀ ਫਾਸਟ ਟੈਯਰ ਉਹਦੇ ਨਾਲ ਤਾਂ ਚੱਲਦਾ ਹੀ ਨੀ ਪਿਆ ਸੀ ਜੀਜੇ ਦਾ ਤੇ ਮੋੜ ਕੇ ਦੁਬਾਰਾ ਲੈਣ ਚ ਲੱਗਦਾ ਫਿਰ ਤੁਹਾਨੂੰ ਪਤਾ, ਦੇਰ ਲੱਗ ਗਈ ਉਹਨੂੰ ਤਾਂ
ਅੱਛਾ ਚੱਲੀ ਈ ਨੀ ਉਹ ਕਯੋਂ, ਇੱਥੇ ਨੀ ਚਲਦਾ ਕਿ ਉਹ
ਚੱਲ ਚੱਲਿਆ ਸੀ ਬਈ ਬੜੇ ਹੀ ਦੇਰ ਬਾਅਦ ਚੱਲਦਾ ਸੀ, ਜਦੋਂ ਵੀ ਚਲਾਉਂਦੇ ਸੀ ਨਾ
ਅੱਛਾ
ਹੂ
ਦੇਰ ਬਾਦ ਜਲਦਾ ਐ
ਹੂ
ਹਾਂ
ਹੋਰ
ਬਸ ਵਧੀਆ
ਹੋਰ ਕੋਈ ਨਵੀਂ ਤਾਜ਼ੀ ਹਜੇ
ਨਾ ਹਲੇ ਤੇ ਕੋਈ ਨਵੀ ਤਾਜ਼ੀ ਹਲੇੇ ਤਾਂ ਕੋਈ ਗੱਲ ਈ ਨਈ ਹੋਈ ਥੱਲੇ ਮੈਂ ਗਿਆ ਈ ਨੀ ਹਲੇ ਉੱਤਰਿਆ ਈ ਨੀ।
ਨਈ
ਉਤਰਿਆ ਈ ਨੀ, ਉਂਝ ਈ ਨੀ ਮੈਂ ਅੱਜ ਸਵੇਰੇ ਗੇਆ ਬਾਰ। ਲੈਟ ਗਈ ਸੀ ਬਾਰ ਨਿਕਲ ਗਿਆ ਸਿੱਧਾ ਓ ਰੂਟ ਪਕੜਿਆ ਜਿੱਦੋਂ ਆਂਦਾ ਨਾ ਨਾਲ ਦੇ ਪਿੱਛੇ-ਪਿੱਛੇ ਵੇਖਣਾ ਚਾਲੂ ਨਾਲੇ ਪਿਛੇ ਵੀ ਮੈਂ ਵੀ ਆ ਈ ਜਾਨਗੇ ਪਿਛੇ ਵੇਖ ਚਾਂਲੂ ਨਾਲੇ-
ਗਗਨ
ਹੂੰ-
ਊਂ
ਹੋਰ
ਬਸ ਵਦੀਆ ਫੇਰ ਮਨ ਮੇ ਚੋਰ ਹੈਗਾ, ਮਨ ਮੇ ਚੋਰ ਐ।
ਟੈਨਸ਼ਨ ਥੋੜ੍ਹਾ ਲੈਂਦਾ ਓ ਤੇ ਫੇਰ ਕੈਂਦਾ ਛੱਡ ਪਰੇ ਨਾ ਆਪੇ ਆ ਜਾਨਾ ਵਾਂ।
ਨੀਆ ਪੋਨਾ
ਠੀਕ ਰੈਂਦਾ
ਹਾਂ ਰੱਖਦੋ
ਚੱਲ ਠੀਕ ਐ।